ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਕੀ ਹਾਲ ਚਾਲ
ਤੁਸੀਂ ਸੁਣਾਓ
ਬਸ ਸਭ ਠੀਕ ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ ਲੰਚ ਕੀਤਾ ਸੈਰ ਕਰ ਰਹੀ ਹਾਂ ਤੇ ਸੋਚਿਆ ਬਾ ਜਾ ਕੇ ਰੋਟੀ ਸ ਕਰਦੇ ਕਰਦੇ,
ਹਾਂਜੀ ਉਹ ਵੀ ਹੈ ਰੋਟੀ ਖਾ ਕੇ ਥੋੜ੍ਹੀ ਜਿਹੀ ਸੈਰ ਤੇ ਕਰਨੀ ਹੀ ਚਾਹੀਦੀ ਹੈ।
ਹਾਂਜੀ,
ਹੁਣ ਤੇ ਗਰਮੀ ਵੀ ਬਹੁਤ ਹੋ ਗਈ ਹੈ।
ਹੂੰ ਅੱਜ ਫਿਰ ਤੋਂ ਗਰਮੀ, ਹੋਗੀ ਉਹ ਤੂਫਾਨ ਵੀ ਆ ਰਿਹਾ।
ਤੂਫਾਨ ਆ ਰਿਹਾ ਉੱਧਰ?
ਹਾਂਜੀ ਤੂਫਾਨ ਆ ਰਿਹਾ ਫਿਰ, ਜਦੋਂ ਜ਼ਿਆਦਾ ਗਰਮੀ ਹੋਏ ਤੇ ਉਦੋਂ ਹੂੰ ਹਾਂ। ਵੈਸੇ ਤੂਫਾਨ ਇੰਨਾ ਆ ਗਿਆ। ਤੂਫਾਨ ਆ ਕੇ ਬੰਦ ਵੀ ਹੋ ਗਿਆ ਬਾਰਿਸ਼,
ਹੂੰ, ਬਣਿਆ ਹੋਆ ਹੁੰਦੇ। ਖੁਆਦੀ ਐ ਨਹੀਂ ਬਾਰਿਸ਼
ਹੂੰ,
ਹਾਂਜੀ,
ਬੱਚੇ ਛੁੱ ਬੱਚਿਆਂ ਦੀਆਂ ਹੁਣ,
ਬਸ ਰਹਿ ਗਏ ਅੱਠ ਦਸ ਸੱਤ ਅੱਠ ਦਿਨ ਰਹਿ ਗਏ ਨੇ,
ਅੱਛਾ ਹਜੇ ਮਤਲਬ ਤੁਹਾਡੇ ਬੱਚੇ ਦੀ ਵੀਡੀਓ ਵੀ, ਵੇਖੀ ਸੀ ਬਹੁਤ ਪਿਆਰੀ ਉਹਨੇ ਫਾਦਰਸ ਡੇ ਤੇ ਕਿੰਨਾ ਪਿਆਰਾ ਕਾਰਡ ਬਣਾਇਆ ਸੀ।
ਅੱਛਾ ਉਹ ਕਾਰਦ ਔਦੀ ਮਾਂ ਨੇ ਬੁਨਾਇਆ ਸੀ ਨੇ, ਮੈਂ ਨੀ ਹੈਲਪ ਕੀਤੀ ਮੈਂ ਹੀ ਬਣਾਇਆ। ਅਗਰ ਉਹਦੀ ਹੈਲਪ ਮੰਗਦੀ ਤਾਂ ਉਹਨੇ ਮੇਰੀ ਹੈਲਪ ਕਰ ਕਰਦੇ ਦੇਣੀ ਸੀ,
ਹਾਂ ਬਹੁਤ ਪਿਆਰਾ ਬਣਾਇਆ ਬਣਾਇਆ ਸੀ।
ਹਮ ਬਸ ਬਸ ਮਾਵਾਂ ਨੂੰ ਹੀ ਮਿਲਦੇ ਨੇ ਕੰਮ ਕਰਨ ਵਾਸਤੇ ਹੋਰ ਭੋਜਨ ਹਾਂ ਬਸ, ਕਿਸ ਇਹਨਾਂ ਨੂੰ ਹੀ ਮਿਲਦੇ ਨੇ ਹੀ ਕਰ ਸਕਦੇ। ਦਿਨ ਬਸ,
ਬੱਚਿਆਂ ਦੀ ਐਕਟੀਵਿਟੀ ਜਦੋਂ ਕਰਦੇ ਆ ਨਾ ਤੇ ਫਿਰ ਆਪਣੇ ਦਿਨ ਯਾਦ ਆ ਜਾਂਦੇ। ਕੀ,
ਕਹਿ ਦਿਨੀਂ ਆ ਔਰ ਮਜ਼ਾ ਵੀ ਆਂਦਾ ਕਰਦਾ
ਸਾਡੇ ਇੱਧਰ ਵੀ ਹੈ ਨਾ ਮੇਰੇ ਬ੍ਰਦਰ ਦਾ ਮੁੰਡਾ ਤੇ ਉਹ ਅਸੀਂ ਅਜੇ ਗਿਆ ਨਹੀਂ ਹੈ ਸਕੂਲ, ਪਰ ਉਹਨੂੰ ਦੇਖ ਕਿ ਐਵੇਂ ਲੱਗਦਾ ਫਿਰ ਕੀ ਅਸੀਂ ਵੀ ਐਵੇਂ ਖੇਲਦੇ ਸੀ, ਬਚਪ ਬਚਪਨ 'ਚ ਆਪਣਾ ਬਚਪਨ ਬਚਪਨ ਦਿਖਦਾ ਫਿਰ ਉਹਨਾਂ ਹੀ 'ਚ।
ਹਮ ਉਹ ਤੇ ਹੈਗੀ। ਅਸੀ ਵੀ ਚੜਾਉਂਦੇ ਸੀ ਪਹਿਲੇ ਕਵਰ। ਜਿਵੇਂ ਨਵਾਂ ਸੈਸ਼ਨ ਚੜ੍ਹਨਾ। ਬੁਕ ਲਿਆਣੀਆਂ ਕਿਤਾਬਾਂ ਨੋਟਬੁੱਕਸ। ਕਵਰ ਲੈ ਕੇ ਆਉਣੇ, ਸਟੈਪਲਰ
ਬਹੁਤ ਕੁੱਛ।
ਸਟੀਕਰ ਚੜ੍ਹਾਣੇ ਫਿਰ ਫ਼ਿਰ ਕਵਰ ਚੜਾਉਣੇ ਉੱਪਰ ਸਟੀਕਰ ਲਗਾਓ। ਸਟੈਪਲਰ ਕਰੋ, ਨੋਟ ਬੁੱਕ ਨੂੰ। ਕਮਰੇ ਦੇ ਕਵਰ
ਨਿਊ ਬੁੱਕਸ ਲਿਆਓ, ਪਹਿਲੇ ਨਾ ਪਹਿਲੇ ਟਾਈਮ ਹੀ ਬਹੁਤ ਅੱਛਾ ਸੀ, ਬਹੁਤ ਅੱਛਾ ਟਾਈਮ ਸੀ ਪਹਿਲੇ। ਹਮ ਨਵੀਂ ਨਵੀਂ ਕਾਪੀਜ਼ ਲਿਆਓ, ਕਵਰਸ, ਬਹੁਤ ਮਜ਼ਾ ਆਉਂਦਾ ਸੀ।
ਨਹੀਂ ਨਹੀਂ ਕਲਾਸਾਂ ਸ਼ੁਰੂ ਹੁੰਦੀਆਂ ਸੀ, ਨਹੀਂ ਏਹ ਨਯਾ ਬੈਗ ਆਂਦਾ ਸੀ, ਸਭ ਕੁਛ ਨੇਆ ਨੇਆ ਫੇਰ ਹੱਸਦਾ ਹਸਦਾ ਸਮਾਂ ਮਨ ਹੀ ਨਹੀਂ ਲੱਗਦਾ ਸੀ। ਪੜ੍ਹਾਈ ਪੜ੍ਹਾਈ ਹੋ ਗਈ, ਨਹੀਂ ਕਲਾਸਾਂ ਸ਼ੁਰੂ ਹੋ ਗਈਆਂ।
ਹਾਂ।
ਸ਼ੁਰੂ ਹੋ ਗਈਆਂ ਫਿਰ, ਉਸ ਤੋਂ ਬਾਅਦ ਫਿਰ ਸੈਸ਼ਨ ਕੰਪਲੀਟ, ਫਿਰ ਫਿਰ ਤੋਂ ਨਈ ਨਈ ਕਲਾਸਾਂ। ਫ਼ਿਰ ਅਗਲੀ ਕਲਾਸ ਵਿਚ।
ਮੈਂ ਤੇ ਆਪਣੇ ਟਾਈਮ 'ਚ ਨਾ ਆਪਣੀ ਕੋਪੀਜ਼ ਏਨੀ ਸਜਾ ਸਜਾ ਕੇ ਲਿਖਦੀ ਸੀ ਨਾ। ਬਹੁਤ ਮੇਰਾ ਮੈਂ ਨਾ ਆਪਣੇ ਸਕੂਲ ਟਾਈਮ 'ਚ ਕਦੀ ਕਿਸੇ ਕੋਲੋਂ ਹੋਮਵਰਕ ਨਹੀਂ ਕਰਵਾਇਆ ਗਿਆ, ਮੈਂ ਹੋਮਵਰਕ ਨਹੀਂ ਕੀਤਾ ਹੋਇਆ ਅ ਤੂੰ ਕਰਦੇ ਮੇਰਾ ਹੋਮਵਰਕ, ਮੈਂ ਨਾ ਹਮੇਸ਼ਾ ਆਪਣਾ ਚਾਹੁੰਦੀ ਸੀ ਮੇਰੀ ਕਾਪੀ ਹੈ, ਮੇਰੀ ਕਾਪੀ ਤੇ ਮੇਰੀ ਹੈਂਡ ਰਾਈਟਿੰਗ ਹੋਏ ਚਾਹੇ ਅਜ
ਹਮ-ਹਮ ਹਾਂ-ਹਾਂ ਬਸ ਮੈਂ ਵੀ ਆਪਨਾ ਹੀ ਖੁੱਦ ਹੀ ਕਰਦੀ ਸੀ ਮੈਂ ਨੀ ਕਰਵਾਉਦੀ ਸੀ ਕਿਸੇ ਕੋਲੋਂ।
ਸੀ ਹੋਲੀੇ ਹੋਮਵਰਕ ਦਾ ਥੋੜਾ ਹੋ ਜਾਂਦਾ ਸੀ। ਮੈਂ ਸੋਚਦੀ ਸੀ ਨਹੀਂ ਯਾਰ ਇ ਰੋਜ਼ ਦਾ ਇੰਨਾ-ਇੰਨਾ ਕਰਾਂਗੀ ਛੁੱਟੀਆਂ ਤੱਕ ਖੁਲਣ ਤੱਕ ਕੰਪਲੀਟ ਹੋ ਜਾਏਗਾ ਤੇ ਪਰ ਹੋ ਨੀ ਪਾਂਦਾ ਫਿਰ ਆ ਜਾ ਕੇ ਜਿਸ ਦਿਨ ਸਕੂਲ ਜਾਣਾ ਹੁੰਦਾ ਸੀ ਉਹਦੇ ਇੱਕ ਦਿਨ ਪਹਿਲੇ ਹੀ ਪੂਰਾ ਸੀ ਕਵਰ ਕਰਦੇ ਸੀ।
ਹਾਂ ਉਹ ਤੇ ਹੈ ਹੀ ਹੈ ਜਦੋਂ ਛੁੱਟੀਆਂ ਪੈਣੀਆਂ ਹੋਰ ਹੋਲੀਡੇ ਹੋਮਵਰਕ ਮਿਲਣਾ ਪਹਿਲੇ ਦਸ ਦਿਨਾਂ ਚ ਹੀ ਕੰਪਲੀਟ ਕਰ ਦਿੰਦੇ ਸੀ ਤਾਂ ਕਿ ਬਾਕੀ ਛੁੱਟੀ ਇੰਜੋਏ ਕਰ ਸਕੇ। ਆਰਾਮ ਨਾਲ ਫਟਾਫਟ ਹੋਲੀਡੇ ਹੋਮਵਰਕ ਕੰਪਲੀਟ ਕਰ ਦਿਉ। ਫੇਰ ਕੋਈ ਟੈਂਨਸ਼ਨ ਨੀ ਕੋਈ ਚਿੰਤਾ ਨੀ।
ਪਰ ਵੈਸੇ ਦੇਖਿਆ ਜਾਏ ਨਾ ਉਸ ਟਾਈਮ ਹੋਲੀਡੇ ਹੋਮਵਰਕ ਸਾਨੂੰ ਬਹੁਤ ਜਾਦਾ ਲੱਗਦਾ ਸੀ ਬਹੁਤ ਜਾਦਾ ਲੱਗਦਾ ਸੀ ਔਰ ਨਾ ਅਗਰ ਹਾਂ ਨਹੀਂ ਪਰ ਮੈਂ ਆਪਣਾ ਵੀ ਹੋਲੀਡੋ ਯਾਦ ਕਰਾ ਨਾ ਤੇ ਕੁੱਛ ਇੰਨਾ ਜਾਦ ਤਾ ਨਹੀ ਹੁੰਦਾ। ਬਹੁਤ ਹੀ ਘੱਟ ਹੈ ਕਿ ਕਿਉਂਕਿ ਜਿਵੇਂ-ਜਿਵੇਂ ਅਸੀਂ ਸਕੂ ਸਕੂਲ ਦਾ ਹੋਲੀਡੇ ਹੋਮਵਰਕ ਕਰਦੇ ਹਾਂ ਫਿਰ ਆ ਜਾ ਕੇ ਕਿ ਜਿਵੇਂ ਅਸੀਂ ਕੋਲੇਜ ਜਾਈਏ ਤੇ ਫਿਰ ਕਾਲਜ ਚ ਬਰਡਨ ਥੋੜਾ ਘੱਟ ਹੋ ਜਾਂਦਾ ਹੈ ਤੇ ਹੁਣ ਮੈਂ ਆਪਣਾ ਹੋਲੀਡੇ ਹੋਮਵਰਕ ਦੇਖਾ ਨਾ ਤੇ, ਹਾਂ ਪਹਿਲੀ ਪੜਾਈਆਂ ਛੋਟੀਆਂ ਲੱਗਨ ਲਗ ਜਾਂਦੀਆਂ। ਐਵੇਂ ਲੱਗਦਾ ਸੀ ਜੋ ਸਾਨੂੰ ਹੋਲੀਡੇ ਵਰਗ ਮਿਲਿਆ ਅਸੀਂ ਇੱਕ ਦਿਨ ਕੰਪਲੀਟ ਕਰਲਾਂਗੇ।
ਪਾਵਾਂਗੇ ਉਵੇਂ ਵੇਂ ਫੇਰ ਜੋ ਪਹਿਲੀ ਕਲਾਸਾਂ ਹੋਣਗਗੀਆਂ ਬਹੁ ਛੋਟੀਆਂ ਲਗਨ ਲਗ ਜਾਂਦੀਆਂ। ਐ ਤੇ ਹਰ ਬੰਦੇ ਨਾਲ ਹਰ ਚੀਜ਼ ਹੈ।
ਹਾਂ ਤੁਹਾਡੇ ਬੱਚੇ ਦੀ ਦੋ ਹੀ ਯੂਨੀਫਾਰਮ ਲੱਗੀਆਂ ਯਾ ਹਜੇ ਮਤਲਬ
ਦੋ ਯੂਨੀਫਾਰਮ ਇੱਕ ਓਰੇਂਜ ਇੱਕ ਰੈੱਡ ਔਰ ਰੈਡ, ਰੈੱਡ ਡਾਲਦਾ ਮੰਡੇ। ਮੰਡੇ ਵ ਮੰਡੇ ਟੂ ਫ੍ਰ ਡੇਨੀ। ਮਤਲਬ ਵਿੱਚ-ਵਿੱਚ ਡਾਲਦਾ। ਟਿਊਜ਼ਡੇ ਔਰ ਸੈਟਰਡੇ ਨੂੰ ਡਾਲਦਾ ਹੈ ਵਾਈਟ ਬਾਕੀ ਦਿਨ ਚ-
ਹੋਰ ਵਾਈਟ ਪੈਂਟ-
ਹੂੰ ਨਹੀਂ ਓਰੇਂਜ ਸ਼ਰਟ ਔਰ ਵਾਈਟ ਪੈੈਂਟ ਉਹ ਇੱਕ-ਇੱਕ ਜੋ ਰਹਿਣ- ਉਹ ਪੂਰੀ ਰੈੱਡ ਹੈ ਰੈ- ਚੈੱਕ ਸ਼ਰਟ ਹੈ ਔਰ ਰੈਡ ਨਿਕਰ ਏ
ਤੁਸੀਂ ਉਹਦੀੂ ਜੂੜੀ ਵੀ ਆਲੂ ਪਾ ਕੇ ਬਣਾਈ ਸੀ ਦਿਨਾਂ
ਉਹ ਛੋਟੇ ਦੀ ਬਣਾਈ ਸੀਗੀ ਉਹਦੀ ਜੂੜੀ ਉਹਦੀ ਜੂੜੀ ਸੀ ਆ ਰਹੀ ਸੀਗੀ ਅਂ ਜੂੜੀ ਹੋ ਹੀ ਨੀ ਰਹੀ ਸੀ ਛੋਟੇ-ਛੋਟੇ ਵਾਲ ਸੀੇ ਲਿਆ ਇਸ ਲਈ ਉਹ ਆਲੂ ਰੱਖ ਕੇ ਬਹੁਤ ਕਮਜ਼ੋਰ-ਬਹੁਤ ਕਮਜ਼ੋਰ ਕੁਛ ਨੀ ਖਾਂਦਾ ਬਹੁਤ ਤੰਗ ਕਰਦਾ ਹੈ ਕੁਛ ਨਹੀਂ ਖਾਂਦਾ ਕੁਛ ਵੀ ਨਹੀਂੀ ਖਾਂਦਾ ਜੋ ਵੀ ਮੁਹ ਚ ਪਾਏਗਾ ਊ ਊ ਕਰ ਕੇ ਬਾਹਰ ਨਿਕਾਲਦਾ
ਇੱਕ ਨਾ ਫਰੂਟਸ ਦੀ ਕੈਂਡੀ ਵੀ ਅਸੀਂ ਬਣਾ ਸਕਦੇ ਹਾਂ ਘਰ ਉਹਨੂੰ ਪੂਰਾ ਅੱਛਾ ਜਿਹਾ ਮੈਸ਼ ਵਗੈਰਾ ਕਰਕੇ ਕੇ ਤੇ ਮ ਵੀਡੀਓ ਭੇਜੀ ਵੀ ਸੀ ਸ਼ਾਇਦ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਕੈਂਡੀ ਬਣਾਈ ਐਪਲ ਦੀ ਬਣਾਈ ਅ ਬਨੈਨਾ ਦੀ ਬਣਾਈ ਬਹੁਤ ਅੱਛੀ ਤਰ੍ਹਾਂ ਔਰ ਉਹ ਖਾਈ ਵੀ ਬੱਚੇ ਨੇ ਪੂਰੀ ਖਾ ਲਿੱਤੀ
ਮੇ ਮੈਂ ਦੇਖੀ ਸੀ ਬਸ ਫਰੂਟਸ ਦਾ ਹੀ ਬਣ ਸਕਦਾ ਬੜੀ ਮਿਹਨਤ ਕਰਨੀ ਪੈਂਦੀ ਏ- ਫਰ ਵੀ ਨਹੀਂੀ ਖਾਂਦੇ ਬੱਚੇ ਬਹੁਤ-ਬਹੁਤ ਕੁਛ ਕਰਨੀ ਆ ਦਲੀਆ ਦਲੀਆਂ ਤਕ ਪੀਸ ਦਿੰਦੇ ਹਾਂ ਮਿਕ ਮਿਮਕਸਰ ਚ ਉਹ ਤੱਕ ਨਹੀਂ ਖਾਂਦੇ ਦਲੀਆ ਕੀ ਖਿਚੜੀ ਕੀ ਸਭ ਕੁਛ ਮ ਗ੍ਰਾਇੰਡ ਕਰਕੇ ਦਿਣੀ ਹਾਂ ਫਿਰ ਵੀ ਨਹੀਂ ਖਾਂਦੇ ਬਹੁਤ ਤੰਗ ਕਰਦੇ ਨੇ
ਸਹੀ ਗੱਲ ਐ
ਪਤਾ ਨੀ ਮੈਂ ਰਵੋ ਭੁੱਖੇ ਹੀ ਤੁਸੀਂ ਖੇ ਰੋਜ਼ ਆ ਖੁਦ ਮੰਗੋਗੇ ਫਿਰ ਰੋਟੀ
ਨ ਤੇ ਉਹਨਾਂ ਦਾ ਵਿ ਦੇਖ ਵਾਲੇ ਬੱਚੇ ਖਾਂਦੇ ਘੱਟ ਹੈ ਉਹਨਾਂ ਨੂੰ ਬਾਹਰ ਬਾਹਰ ਦੀ ਆਦਤ ਹੈ ਜ਼ਿਆਦਾ ਖਾਣ ਦੀ
ਨਹੀਂ ਬਾਹਰ ਤਾਂਸੀ ਸ ਖਾਂਦੇ ਹੀ ਨਹੀਂ ਮਨਾ ਬਾਹਰ ਅਸੀਂ ਹੁਣ ਜਾਂਦੇ ਹਾਂ ਇਹਨਾ ਇਹ ਨਾ ਚਾਹੁੰਦੇ ਹੀ ਨੀ ਹੁਣ ਬਾਹਰ ਅਸੀਂ ਨਾ ਖਾਣ ਜਾਂਦੇ ਹਾਂ ਨਾ ਇਹਨਾਂ ਨੂੰ ਬਾਹਰੋਂ ਕੁਛ ਪਸੰਦ ਆਉਂਦਾ ਬਾਹਰ ਦਾ ਕੁਛ ਨੀ ਖਾਂਦੇ ਆ ਇਹਨਾ
ਹੂੰ,
ਜ਼ਿਆਦਾ ਖਾਦੇ ਹੀ ਨਹੀਂ ਬਾਰ ਦਾ
ਉਹ ਫਿਰ ਤੁਸੀਂ ਫੀ ਟਾਈਮ ਕੀ ਕਰਦੇ ਹੋ।
ਮੈਂ ਫਰੀ ਟਾਈਮ ਕਦੇ ਟੀਵੀ ਦੇਖ ਲਿਆ ਕਦੀ ਕੁਛ ਫਰੀ ਟਾਈਮ ਤੇ ਹੁੰਦਾ ਹੀ ਨੀ ਮੇਰਾ ਤੇ
ਅੱਛਾ,
ਹ ਜ਼ਮਾਨੇ ਹੋ ਗਏ ਦੇਖ। ਖੇਡ ਦੇਖੇ ਫਰੀ ਟਾਈਮ, ਬੱਚੇ ਨਾਲ ਕੋਈ ਫਰੀ ਟਾਈਮ ਨਹੀਂ ਹੈ।
ਹਾਂ ਉਹ ਤੇ ਹੈ ਬੱਚਿਆਂ ਨਾਲ ਤੇ ਨੀ ਹੈ ਟਾਈਮ,
ਦਾ ਇਹ ਛੋਟਾ ਵਾਲਾ ਹੈ ਬਾਰਾਂ ਮਤਲਬ ਇਨੇ ਤਿੰਨ ਵਜੇ ਤੱਕ ਸੋਨਾ ਹੀ ਸੋਨਾ ਹੈ।
ਅੱਛਾ ਅੱਛਾ,
ਪੈਰੋਸ, ਉਸ ਤੋਂ ਬਾਅਦ ਮੇਰੀ ਪਰੇਡ ਛੜੂ
ਬਾਕੀ ਸੋਨਾ ਵੀ ਅ ਹੂੰ,
ਵੱਡਾ ਤਾਂ ਪੂਰਾ ਦਿਨ ਇੱਧਰ ਉੱਧਰ ਇਹ ਕਰ ਵੋ ਕਰ ਸ਼ਰਾਰਤਾਂ ਕਰ ਪਾਣੀ ਖੋਲ
ਬਾਕੀ ਨਾ ਤੁਸੀਂ ਥੋੜ੍ਹਾ ਬਚਣਾ। ਧਿਆਨ ਵੀ ਰੱਖਿਆ ਕਰੋ ਕਿਉਂਕਿ ਅਹ ਪਹਿਲੇ ਵੀ ਤੁਹਾਡੇ ਛੋਟੇ ਬੱਚੇ ਨਾਲ ਸੀ ਨਾ ਕਿ ਉਹ ਥੱਲੇ ਉਹਦੀ ਕਿੰਨਾ ਉੱਪਰ ਚਲਾ ਚਲਾ ਗਿਆ ਸੀ ਪੌੜੀਆਂ ਚੜ੍ਹ ਕੇ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਵਗੈਰਾ ਬੰਦ ਰੱਖ। ਸਿਖਿਆ ਕਰੋ।
ਹਾਂਜੀ ਉਹ ਤੇ ਪੂਰਾ ਹੀ ਰੱਖਣੀ ਆ। ਮਤਲਬ, ਬਹੁਤ ਤੇਜ ਉਹ ਛੋਟਾ ਤੇ ਇਸ ਤਰ੍ਹਾਂ ਬਾਹਰ ਨਿਕਲ ਜਾਂਦਾ ਏ ਪਤਾਹੀ ਨਹੀਂ ਚਲਦਾ, ਤਾਂ ਪਤਾ ਹੀ ਨੀ ਚੱਲਦਾ ਬਿਲਕੁਲ ਬਿਲਕੁਲ ਕੁੁਲ ਵੀ ਕਿਸ ਤਰ੍ਹਾਂ ਕਬ ਨਿਕਲ ਜਾਏ।
ਪੂਰਾ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸਤਿ ਸ੍ਰੀ